ਹੈਲੋ,
ਹੈਲੋ, ਹਾਂਜੀ।
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ।
ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਐ।
ਹਾਂਜੀ
ਹੈਲੋ
ਹਾਂਜੀ ਬੋਲੋ, ਹੋਰ ਹਾਂਜੀ-ਹਾਂਜੀ ਹੁਣ ਥੋੜ੍ਹੀ ਜਿਹੀ ਆ ਰਹੀ ਏ।
ਉਹੀ ਇੱਥੇ ਕਿਸੇ ਹਵਾ ਬਹੁਤ ਚੱਲਦੀ ਪਈ ਨਾ ਇਹਦੇ ਕਰਕੇ।
ਅੱਛਾ ਬਾਰਿਸ਼ ਚੱਲ ਰਹੀ ਏ।
ਹਾਂਜੀ-ਹਾਂਜੀ ਓਹੀ, ਹੋਰ ਕਿਵੇਂ ਤੁਸੀਂ ਕਿਵੇਂ ਹੋ?
ਮੈਂ ਵਧੀਆ।
ਔਰ ਕੀ ਚੱਲ ਰਿਹਾ?
ਪਾਠ ਕਰਕੇ ਹਟੀ ਓ।
ਅੱਛਾ ਜੀ।
ਹਾਂ ਰਹਿਰਾਸ ਸਾਹਿਬ ਜੀ ਦਾ ਪਾਠ ਕੀ ਤੇ ਬਸ, ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰਾਂ।
ਨਹੀਂ-ਨਹੀਂ ਪਾਠ ਵੀ ਦੇਖੋ ਕਿਵੇਂ ਜ਼ਰੂਰੀ ਹੈਗਾ ਪਾਠ ਵੀ ਕਰਨਾ।
ਹਾਂਜੀ
ਵਾਹਿਗੁਰੂ ਨਾਲ ਜੁੜੋਗੇ ਤੋ ਹੀ ਵਧੀਆ ਹੈ। ਇਹ ਕਿ ਬੱਚੇ ਨੂੰ ਪੜ੍ਹਾਉਣ ਦੇ ਪੇਪਰ ਹੈਗੇ ਹੁਣ। ਉਨਾਂ ਦੀ ਸਟੱਡੀ ਚਾਲੂ ਹੋ।
ਕੀ ਡਿਊਟੀ ਬੱਚਾ ਨਾਲ ਤਾਂ
ਉਹ ਤਾਂ ਹੈ ਹੀ ਆ ਸਹੀ ਆ ਬੱਚਾ ਨਾਲ ਤੋ ਕੰਮ ਹੁੰ ਨਹੀਂ-ਨਹੀਂ ਇਹ ਖਤਮ ਈ ਨੀ ਹੁੰਦਾ ਕਦੋਂ ਸਕੂਲ ਦਾ ਹੋਮਵਰਕ, ਕਦੋਂ ਟੂਸ਼ਨ ਦਾ ਹੋਮਵਰਕ, ਕਦੋਂ ਫਿਰ ਪੇਪਰ ਦੀ ਤਿਆਰੀ ਇਹੀ ਬਸ
ਬੱਚਾ ਤੇ ਬਰਡਨ ਵੀ ਕੁੱਝ ਜ਼ਿਆਦਾ ਹੀ ਪੈ ਗਿਆ ਨਾ ਹੁਣ।
ਹਾਂਜੀ ਬਹੁਤ
ਹਾਂ ਪੜ੍ਹਾਈਆ ਵੀ ਬਹੁਤ ਜਿਆਦਾ ਹੋਗੇ ਨੇ। ਇਤਨੇ ਛੋਟੇ-ਛੋਟੇ ਐਲ ਕੇ ਜੀ ਯੂ ਕੇ ਜੀ ਦੇ ਬੱਚੇ ਨੇ ਉਹਨਾਂ ਦੇ ਕੋਲ ਅੱਠ-ਅੱਠ, ਨੌ-ਨੌ ਕਾਪੀਆਂ ਨੇ। ਕੀ ਪੜਾਂਗੇ ਬੱਚਿਆਂ ਨੂੰ ਤਾਂ ਕੁੱਝ ਪੜ੍ਹਨ ਦਾ ਆਦਾਂ ਨੀ ਏ। ਹਾਂ ਮਾਂ-ਪਿਓ ਨੇ ਹੀ ਬਸ ਪੜਾਈ ਆ ਮਾਂ ਪਿਓ ਤਾਂ ਕੁਛ ਨੀ ਮਾਂ ਨੇ ਈ ਪੜ੍ਹਾਈ ਆ ਘਰ।
ਸਹੀ ਗੱਲ ਹੈ ਸਹੀ ਗੱਲ ਹੈ ਵਹੀ-ਵਹੀ।
ਪਹਿਲੇ ਤਾਂ ਘਰ ਦੇ ਕੰਮ ਕਰੋ ਤੇ ਫੇਰ ਬੱਚਿਆਂ ਨਾਲ ਪੜ੍ਹਾਈਆ ਪਤਾ ਨੀ ਪੜ੍ਹਾਈਆ
ਇੱਥੇ ਕੀ ਮੈਂ ਉਹੀ-ਉਹੀ ਮੈਂ ਵੀ ਉਹੀ ਗੱਲ ਕੀਤੀ ਮੈਂ ਨਾ ਟੀਚਰ ਨੂੰ। ਟੀਚਰ ਕਿਵੇਂ ਇਹਦੀ ਫਰੈਂ ਫਰੈਂਡਲੀ ਹੈਗੀ ਨਾ ਕਾਫੀ। ਟੀਚਰ ਨੇ, ਸਕੂਲੇ ਤੋਂ ਮੈਂ ਟੀਚਰ ਨੂੰ ਬੋਲਿਆ ਟੀਚਰ ਤੁਸੀਂ ਮੈਨੂੰ ਨੀ ਲੱਗਦਾ ਤੁਸੀਂ ਬ ਬੱਚਿਆਂ ਨੂੰ ਦਿੰਦੇ ਪਏ ਓ ਬੱਚੇ ਦਾ ਕੋਈ ਧਿਆਨ ਦਿੰਦਾ ਹੀ ਨੀ ਮਾਵਾਂ ਹੀ
ਹਾਂ, ਹਾਂ ਤੇ ਨਾਲ ਇੱਥੇ ਨਾ ਛੋਟੇ ਬੱਚੇ ਲੋਨਾ ਉਹਨੂੰ ਸਮਝ ਚੜ ਤਾਂ ਆਉਣਾ ਐਲ ਕੇ ਜੀ ਵਿੱਚ ਅੜਿਆ ਉੜ ਮਸੇ। ਤੇ ਨੌਜ਼, ਨੌ ਲਾਈਨਸ ਨੇ।
ਅੱਛਾ ਹਾਂਜੀ ਸਲਾਟਿੰਗ ਲਾਈਨਜ਼, ਸਟੇਟਿੰਗ ਹਾਂਜੀ-ਹਾਂਜੀ ਉਹੀ ਲਾਈਨਸ ਹੋ ਗਈ।
ਉਸ ਨਾਲ ਅੱਠ-ਅੱਠ, ਨੌ-ਨੌ ਬੁੱਕਸ ਨੇ।
ਹਾਂ ਕੀ ਦੇਖੋ।
ਹਾਂ, ਤੁਸ ਹਫ਼ਤੇ ਤੇ ਹਫ਼ਤੇ ਕੋਈ ਪ੍ਰੋਜੈਕਟ ਬਣਾਓ ਕੁਛ ਕਰੋ। ਹਾਂ ਹਫ਼ਤੇ ਤੇ ਹਫਤੇ, ਹਾਂ ਹਫ਼ਤੇ ਤੇ ਹਫ਼ਤੇ ਪ੍ਰੋਜੈਕਟ ਬਣਾ ਕਰ ਲੈ ਕਰ ਆਓ ਜੇ ਬਣਾ ਕਰ ਲੇ
ਉਹੀ ਗੱਲ ਹੈ ਨਾ ਫੇਰ, ਸਕੂਲ ਵਾਲੇ ਨਾ ਸਕੂਲ ਦਾ ਕੀ ਕੰਮ ਹੈ ਉਹਨਾਂ ਦਾ। ਬਸ ਇਹ ਕਰਲੋ ਤੁਸੀਂ ਪ੍ਰੋਜੈਕਟ ਬਣਾ ਲਓ, ਇਹ ਕਰਲੋ ਇਹ ਐਕਟੀਵਿਟੀ ਕਰਵਾ ਲੋ ਉਹ ਐਕਟੀਵਿਟੀ ਕਰ ਵਾਲੋ ਬਸ ਪੈਸਾ ਉਹਨਾਂ ਸੀ ਪੈਸਾ ਲਗਵਾਨਾ, ਕਿੱਥੇ ਸੀਗੀ, ਇੰਨੀ ਥੋੜ੍ਹੀ ਪੜਾਈ ਸੀਗੀ।
ਹਾਂ, ਫਿਫਥ, ਸਿਕਸਥ ਸਾਨੂੰ ਮਰਾਠੀ ਸਬਜੈਕਟ ਹੈਗਾ ਸੀ।
ਐਕਚੁਲੀ ਅੱਜ ਕੀ, ਅੱਜ-ਕੱਲ ਦੀ ਪੜ੍ਹਾਈ ਕਿਵੇਂ ਨਾ ਦਿੱਲੀ ਵੀ ਜੋ ਬਾਹਰ ਦੀ ਲੈਂਗੁਏਜ ਬੋਰਡ ਆ ਗਏ ਨਾ ਸਾਰੇ, ਉਹਦੇ ਵਜ੍ਹਾ ਨਾਲ ਸਾਰਾ ਹੋਇਆ। ਆਈ-ਸੀ-ਆਈ-ਸੀ ਆ ਗਿਆ, ਹੁਣ ਦਿੱਲੀ ਬੋਰਡ ਆ ਗਿਆ ਹੈ ਇਹਦੇ ਕਰਕੇ ਸਾਰਾ
ਪਰ ਪੜਾਈਆਂ ਮਹਿੰਗੀ ਵੀ ਤਾਂ ਕਿਤਨੀ ਹੋ ਗਈ ਹੈ।
ਹੂੰ, ਹੋ ਗਈ ਇਹ ਨਾ ਮਹਿੰਗੀ, ਕਿੰਨੀ ਹੋ ਗਈ ਐ? ਉਹੀ ਤਾਂ ਗੱਲ ਹੈ ਨਾ, ਫਿਰ ਫੀਸ ਦੇਖ ਲਓ ਤੁਸੀਂ ਬੁੱਕ ਹੀ ਸਾਢੇ ਪੰਜ ਹਜ਼ਾਰ ਦੀ ਤਾਂ ਬੁੱਕਾਂ ਹੀ ਆਦੀ।
ਹਾਂ ਸਾਢੇ ਪੰਜ ਹਜ਼ਾਰ ਦੇ ਬੁੱਕਸ ਦੇ ਨਾਲ ਓਹਨਾ ਦਾ, ਕਿ ਬੈਗ ਵੀ ਸਾਡੇ ਕੋਲੋਂ ਹੀ ਲਓ, ਤਾਂ ਸਕੂਲ ਬੈਗ ਵੀ ਸਾਡੇ ਕੋਲ ਆਏਗਾ। ਯੂਨੀਫਾਰਮ ਵੀ ਸਾਡੇ ਕੋਲੋਂ ਆਏਗੀ।
ਉਹ ਬਸ ਉਹਨਾਂ ਨੇ ਕੀ ਹੈ ਪੈਸਾ ਵਸੂਲ ਕਰਨਾ ਹੈਗਾ, ਬਸ ਹੋਰ ਕੁਛ ਨੀ ਹੁੰਦਾ ਉਹਨਾਂ ਕੋਲੋਂ
ਹਾਂ ਸਹੀ ਗੱਲ, ਕਹੀ ਤੁਸੀਂ
ਬਸ ਉਹਨਾ ਨੂੰ ਪੈਸੇ,
ਇੱਕ ਬੱਚੇ ਦੇ ਪਿੱਛੋਂ ਵੀ ਦੋ-ਤਿੰਨ ਹਜ਼ਾਰ ਰੁਪਏ ਨੀ ਖਾਵਨ, ਖੀ ਬੁੱਕਸ ਪਿੱਛੇ ਤਾਂ ਵੀ ਕਿੰਨੇ ਬੱਚੇ ਨੇ ਸਕੂਲ ਚ?
ਹਾਂ ਕਿੰਨੇ ਹੈਗੇ। ਤੁਸੀਂ ਉਹ ਤਾਂ ਉਹਨਾਂ ਦਾ ਹੁਣ ਬੂਟ ਵੀ ਆ ਗਏ ਸਕੂਲੇ, ਹੁਣ ਤੁਸੀਂ ਬੂਟਾਂ ਵੀ ਸਕੂਲ ਤੋਂ ਹੀ ਲਓ, ਸਾਰੇ ਚੀਜ਼ਾਂ ਮਤਲਬ ਏ ਟੂ ਜ਼ੈਡ ਸ਼ੂਜ਼, ਸਵੈਟਰ ਸਾਰਾ ਕੁਛ ਬੋਲ, ਸਕੂਲੋ।
ਹਾਂ,
ਬਟ ਅਸੀਂ ਉਹ ਬੋਲਦੇ ਨਾ ਬੈਗ ਹੁਣ ਤੇ ਇਹਨਾਂ ਦੇ ਸਕੂਲ ਚ ਵੀ ਬੋਲਿਆ ਸੀਗਾ ਬੈਗ ਤੁਸੀਂ ਸਕੂਲ ਚੋਂ ਪਰਚੇਸ ਕਰੋ, ਬਟ ਕਿਵੇਂ ਨਾ ਸਾਰਿਆਂ ਦੇ ਬੈਗ ਇਕੱਠੇ ਇੱਕ ਹੀ, ਯਾਰ ਉਹ ਹੋਏਗਾ, ਨਾ ਬੱਚਾ ਕਫਿਊਜ ਹੋਏਗਾ ਨਾ ਸਾਡਾ ਬੈਗ ਕਿਹੜਾ ਹੈਗਾ,
ਹੈਲੋ, ਹੈਲੋ, ਹੈਲੋ, ਹੈਲੋ,